ਵਧੀਆ ਵਧੀਆ ਭੈਣ ਜੀ ਅੱਜ ਕਿਵੇਂ ਯਾਦ ਕਰ ਲਿਆ। ਅੱਜ
ਬਸ ਯਾਦ ਤਾਂ ਆਈ ਏ ਮੈਂ ਸੋਚ ਬਈ ਕਿਧਰੇ ਘੁੰਮਣ ਫਿਰਨ ਇਕੱਲੇ ਨਾ ਚਲੇ ਜਾਣ ਕੋਈ ਯਾਦ
ਹ ਹ ਹ ਹ ਹ ਅਸੀ, ਅਸੀ ਹਾਂ ਅਸੀ ਤੁਹਾਡੇ ਵੀ ਨਾ ਤੁਹਾਡੇ ਪੁੱਛੇ ਬਿਨਾਂ ਥੋੜ੍ਹੀ ਚ ਚਲੇ ਜਾਵਾਂਗੇ ਭੈਣਜੀ, ਤੁਹਾਨੂੰ ਪੁੱਛ ਕੇ ਜਾਵਾਂਗੇ ਜਿੱਥੇ ਤੁਸੀਂ ਜਾਓਗੇ ਅਸੀ ਵੀ ਤੁਹਾਡੇ ਨਾਲ ਚਲੇ ਜਾਵਾਂਗੇ। ਵੀ ਸਾਡਾ ਖਰਚਾ ਘੱਟ ਹੋ ਜਾਏਗਾ, ਸਾਰਾ ਖਰਚਾ ਤੁਹਾਡੇ ਕੋਲ ਕਰਾ ਦਵਾਂਗੇ, ਹੋਰ ਕੀ ਫਾਇਦਾ ਹੁੰਦਾ ਭੈਣਾਂ ਦਾ ਵੱਡਾ ਦਾ ਹੋਰ ਕੀ ਸਾਨੂੰ ਹੁੰਦਾ ਵੀ ਚਲੋ ਬਈ ਆਪਣੀ ਭੈਣਾਂ ਹੈਗੀਆਂ ਵੱਡੀਆਂ ਭੈਣਾਂ ਹੈਗੀਆਂ ਤੇ ਉਹਨਾਂ ਕੋਲੋਂ ਖਰਚਾ ਉਹੀ ਉਹ ਕਰਨਗੀਆਂ ਅਸੀਂ ਅਪਣਾ ਜਾ ਕੇ
ਨਹੀਂ ਨਹੀਂ ਨਹੀਂ ਬਹੁਤ ਅੱਛੀ ਗੱਲ ਇਹ ਤੇ ਬਹੁਤ ਵਧੀਆ ਏ ਬਹੁਤ ਤੁਸੀਂ ਪਿਆਰ ਦਿੰਦੇ ਹੋ ਇਹੀ ਪਿਆਰ ਹੁੰਦਾ ਪਿੱਥੋਂ ਪਤਾ ਲੱਗਦਾ ਪਿਆਰ ਦਾ, ਬਈ ਆਪਣਿਆਂ ਨਾਲ ਪਿਆਰ ਕਿੰਨਾ ਹੁੰਦਾ। ਨਹੀਂ ਸਹੀ ਗੱਲ ਹੈ। ਹਾਂ ਹੋਰ ਕੀ।
ਅਸੀਂ ਭੈਣਾਂ ਦਾ ਆਸ਼ੀਰਵਾਦ ਹੀ ਲੈਣਾ ਚਾਹਣੇ ਹਾਂ ਵੀ ਭੈਣਾਂ ਦਾ ਆਸ਼ੀਰਵਾਦ ਮਿਲ ਜੇ ਪੈਸੇ ਤੇ ਆਪਣੇ ਆਪ ਆ ਜਾਂਦੇ ਨੇ ਜਦੋਂ ਆਸ਼ੀਰਵਾਦ ਮਿਲੇ ਤੇ ਉਸ ਤੋਂ ਵੱਡੀ ਗੱਲ
ਨਹੀਂ ਨਹੀਂ ਵਾਹਿਗੁਰੂ ਇੰਨਾ ਸੁਖ ਦੇ ਮੈਂ ਮਾੜੀਆਂ ਇੰਨਾ ਤੇ
ਹਾਂ ਚਲੋ ਤੁਹਾਡੀ ਅਸੀਸਾਂ ਤੁਹਾਡੀ ਅਸੀਸਾਂ ਨਾਲ ਹੀ ਹੈ ਭੈਣ ਜੀ ਸਭ ਕੁਛ ਹੋਰ ਸੁਣਾਓ ਤੁਸੀਂ
ਬਸ ਠੀਕ ਠਾਕ ਬ ਮੈਂ ਕਿਹਾਿਆ ਪੁੱਛਾਂ ਗ ਗਏ ਸੀ ਕਿੱਧਰੇ ਨਹੀਂ
ਬਸ ਗਰਮੀ ਬੜੀ ਹੈ ਭੈਣ ਜੀ ਦਿਲ ਹੀ ਨੀ ਕਰਦਾ ਅੱਜ ਕੱਲ੍ਹ ਤੇ ਨਾ ਸੱਚੀ ਦੱਸਾਂ ਨਾ ਤੁਹਾਨੂੰ ਬਸ ਐ ਸੋਚਦੇ ਹਾਂ ਵੀ ਥੋੜੀਰ ਆਪਣਾ ਸ਼ਾਮੀ ਸਕੂਨ ਦੀਥੋੜੀ ਜਿਹੀ ਠੰਡੀ ਹਵਾਵ ਮ ਸਾਰਾ ਦਿਨ ਮੈਂਸ਼ਰੀ ਹਵਾਏ ਸ਼ਾਹ ਅਜ ਕੱਲ ਨ ਪ ਇਕੱਲਾ ਜਿਹੜਾ ਇਹਨਾਂ ਟਰੇਨਾਂ ਅੱਜ ਤੱਕ ਕਿ ਖਾਣ ਵਾਲਾ ਕੰਮ ਬੜਾ ਪੈਣਾ ਭਾਵੇਂ ਇਸ ਚੀਜ਼ ਇੰਨੀ ਉਹ ਟਿਕਟਾਂ ਟੁਕਟਾਂ ਮਿਲਦਾ ਨੀ ਪਈਆਂ ਔਰ ਦੂਸਰੀ ਉਹ ਵੀ ਸਭ ਭਰੀਆਂ ਹੋਈਆਂ ਜਿੱਥੇ ਮਰਜ਼ੀ ਦਾ ਟੂਰ ਵੇਖ ਲਓ ਕਸ਼ਮੀਰ ਜੰਮੂ ਕਸ਼ਮੀਰ ਸਾਈਡ ਪ ਸੀ ਬ ਟਰੇਨਾਂ ਭਰੀਆਂ ਹੋਈਆਂ ਮਿਲਦੀ ਨੀ ਪਈ ਟਿਕਟਾਂ ਬੜਾ ਮੁਸ਼ਕਿਲ ਦਾ ਸੋਚਦੇ ਪਏ ਸੀ ਵੀ ਮੈਂ ਕਿਹਾ ਚਲੋ ਬਈ ਹੋ ਆ ਹੀ ਵਿੱਚ ਆਜੀ ਠੰਡੇ ਇਲਾਕੇ ਹੈ ਪਰ ਹੁਣ ਟਰੇਨਾਂ ਚ ਟਿਕਤਾਂ ਹੀ ਨਹੀਂੀ ਹੈਗੀਆਂ ਕੀ ਦੱਸੀਏ ਦਿਲ ਤੇ ਕਰਦਾ ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ
ਤੇ ਸਾਡੇ ਫੇਿਰ ਨਾਲ ਹੀ ਕਰਾਏ ਉਹਦੇ ਥੋੜੀ ਤਿੰਨ ਚਾਰ ਬੰਦਿਆਂ ਦੀ ਅਾਂ ਬੇਟੀ ਵੀ ਬਹੁ ਵੀ ਤੇ ਵੀ ਬਸ ਆਪੇ ਨੇ ਭਾਜੀ ਤੁਹਾਡੇ ਉਹ ਹਾਂ ਹਾਂ ਆਹ ਉਹ ਫੇਿਰ ਤਿੰਨ ਚਾਰ ਾਰ ਸਾਡੀਆਂ ਵੇਖਿਓ ਜੇ ਕੋਈ ਟਿਕਟ ਤੋੜਦਾ ਰੋਹੀ ਚੈੱਕ ਕਰ ਦਿਓ ਨਹੀਂ
ਮਹੀਨਾ ਸਾਰਾ ਹੀ ਬੁੱਕ ਹੈਗਾ ਮਤ ਜੁਲਾਈ ਚ ਹੀ ਪਤਾ ਲੱਗ ਰਿਹਾ ਸੀ ਬੱਚਿਆਂ ਦੀ ਫਰ ਛੁੱਟੀਆਂ ਵੀ ਖ਼ਤਮ ਹੋ ਜਾਂਦੀਆਂ ਹ ਟਿੱਕਾਂ ਜਿਹੜੀਆਂ ਨਾ ਕਹਿੰਦੇ ਬੇਹੀ ਗੱਲ ਗੱਲ ਹੋ ਰਹੀ ਸੀ ਮੇਰੀ ਤੇ ਉਹ ਕਹਿੰਦੇ ਤਤਕਾਲ ਹੀ ਨਿਕਲਣ ਇਹ ਅੱਧੀ ਟਿਕਟ ਦੋ ਇੱਕ ਦੋ ਫ਼ੇਰ ਦੇਖਾਂਗੇ ਤਤਕਾਲ ਜੇ ਨਿਕਲਗੀ ਥੋੜੇ ਜਿਹੇ ਇੱਕ ਦੋ ਦਿਨ ਹੋਰ ਦੇਖ
ਨਹੀਂ ਰੋਜ਼ ਦੋ ਤਿੰਨ ਦਿਨ ਟਰਾਈ ਕਰੋਗੇ ਨਾ ਤੇ ਆ ਜਾਉਨਗਿਆ, ਦੋ ਤਿੰਨ ਤੁਸੀਂ ਆਪਣੇ ਆਪ ਭਰੋ ਨਾ ਉਹਦੇ ਵਿੱਚ। ਫੋਨ ਏਚ ਆਪਣੇ ਐਪ ਭਰ ਲੋ। ਆਈਡੀ ਆਪਣੀ ਲਾਓ ਵਿੱਚ। ਹੋਰ ਆਪਣੀ ਆਈਡੀ ਪਾਓ ਵਿੱਚ। ਤੇ ਐਪ ਭਰੇ ਜਾ ਆਂਦੇ ਆ। ਤੇ ਹੋਰ ਆਪੇ ਘਰੋਂ ਕਿਸੇ ਦੇ ਮਿੰਨਤਾਂ ਤਰਲ਼ੇ। ਕਰਨ ਦੀ ਜ਼ਰੂਰਤ ਨਹੀਂ ਪਾਂਦੇ, ਹਾਂ, ਹਾਂ। ਥੋੜਾ ਜਿਆ। ਇੱਕ ਨਾ ਇੱਕ ਟਿਕਟਾਂ ਕਹਿੰਦੇ ਕਰੰਟ ਇਚ ਆਂਦੀਆਂ ਇੱਕ ਦਮ ਆ ਜਾਂਦੀਆਂ। ਕੋਈ ਅਚਾਨਕ ਕਿਸੇ ਨੂੰ ਕੰਮ ਪੈ ਗਿਆ ਉਹਨਾ ਹੀ ਗਿਆ। ਉਹ ਫੇਰ ਦੋ ਚਾਰ ਟਿਕਟਾਂ ਉਹਨਾਂ ਦੀਆਂ ਨੇ ਉਹ ਫੇਰ ਉਹ ਇੱਕਦਮ ਫੇਰ ਉਹ ਸਾਨੂੰ। ਲੱਭ ਜਾਂਦੀਆਂ ਨੇ ਤੇ ਉਹ ਨਾਲ ਹੀ ਅਸੀਂ ਬੁੱਕ ਕਰਾ ਲੈਂਦੇ ਹਾਂ। ਇਹ ਵੀ ਬੜਾ ਉਹ ਹੁੰਦਾ ਹੈ, ਚੱਕਰ। ਹਾਂ, ਹਾਂ ਬਸ। ਅੱਜ ਅੱਜ ਕੱਲ ਛੁੱਟੀਆਂ ਨੇ ਨਾ, ਛੁੱਟੀਆਂ ਨੇ ਨਾ, ਆਜ ਜੇ ਤੇ ਆਂਜਲ ਹੋਏ ਜਾਨ ਦਾ ਕੋਈ। ਰੋਕ ਨਹੀਂ ਸਕਦਾ। ਅਗਰ ਨਹੀਂ ਆੰਜਲ ਹੋਏ ਤੇ ਫੇਰ ਕੋਈ ਉਹ ਜਿੰਨਾ ਮਰਜੀ ਜ਼ੋਰ ਲਾ ਲਵੇ। ਹਾਸ। ਫੇਰ ਜਿੰਨਾ ਮਰਜ਼ੀ ਜ਼ੋਰ ਲਾ ਲਏ ਹੋਣਾ ਓਹੀ।
ਹਾਂ, ਨਹੀਂ ਨਹੀਂ ਠੀਕ ਐ। ਠੀਕ ਐ। ਹੋਰ ਸੁਣਾਓ ਤੁਸੀਂ? ਖਾਣਾ ਪੀਣਾ ਖਾ ਲਿਆ। ਹਾਂ, ਸ਼ਹੀਦੀ ਪੁਰਬ ਹੈਗੇ ਜੀ। ਹਾਂ, ਗੁਰੂ ਅਰਜਨ ਦੇਵ ਜੀ ਦਾ ਆਏਗਾ ਜੀ ਸਾਡੇ ਇੱਥੇ ਤੇ। ਮੇਰੇ ਖਿਆਲ ਸ਼ਾਇਦ ਅਠਾਰਾਂ ਤਰੀਕ ਨੂੰ ਮਣਾ ਰਹੇ ਨੇ। ਅਠਾਰਾਂ ਤਰੀਕ ਬਣਾ ਰਹੇ ਸਾਰੇ ਪਾਸੇ। ਸਾਡੇ ਏਧਰ ਅਠਾਰਾਂ ਦਾ ਹੀ ਆ ਰਿਹਾ ਐ। ਹਾਂ, ਸ਼ਹੀਦੀ ਗੁਰੂ ਬਾ ਲੰਗਰ ਪਾਣੀ ਕੀ ਛਕਨਾ ਬਸ ਭੈਣੇ। ਜੀ ਅੱਜ ਉਹ ਆਲੂ ਫਲੀਆਂ ਬਣਾਈਆਂ ਦੀਆਂ
ਅੱਛਾ, ਅੱਛਾ, ਅੱਛਾ, ਫੱਲੀਆਂ ਵੀ ਮੈਨੂੰ ਲੱਗਦਾ ਦੋ ਤਿੰਨ ਤਰੀਕੇ ਦੀਆਂ ਆਦੀਆਂ ਨੇ ਮੇ
ਹਾਂਜੀ, ਇਹ ਇਹ ਸੋਇਆਬੀਨ ਫਲੀਆਂ ਹੈਗੀਆਂ ਸੀ ਉਹ ਹੁੰਦੀਆ। ਨਾ ਜਿਹੜੀ ਸੋਇਆਬੀਨ ਦੀ ਜਿਹਨੂੰ ਸੋਆਬੀਨ ਦੀ ਦਾਲ ਕਹਿ ਦਿੰਦੇ ਆਂ। ਲੰਬੀ ਲੰਬੀ ਜੀ ਆਦੀ ਏ, ਉਹਦੀ ਫਲੀਆਂ ਹੁੰਦੀਆਂ ਜੀ ਐ।
ਹਾਂ, ਦੋ ਤਿੰਨ ਤਰੀਕੇ ਦੀ ਕਿ ਚਾਰ ਤਰੀਕੇ ਦੀ ਹੁੰਦੀਆਂ ਇੱਕ ਰਾਜਮਾਂ ਦੇ ਫਲੀਆਂ ਦੀਆਂ
ਹਾਂ, ਇੱਕ ਰਾਜਮਾਂ ਦੀ ਫਲੀਆਂ ਹੁੰਦੀਆਂ।
ਵਾਲੀ ਫਲੀਆ ਆਉਂਦੀਆਂ ਏ
ਹਾਂ ਉਹ ਲੰਬੀ ਜ ਹੁੰਦੀ ਉਹ ਹਰੇ ਲਾਈਕ ਅਵਾ ਇਹ ਮੇਰੇ ਖਿਆਲ ਦਿਨ ਚਾਰ ਹੀ ਹੁੰਦੀਆਂ ਮੇਰੇ ਖਿਆਲ ਨਾਲ਼ ਮੈਂ ਤੇ ਘੱਟ ਹੀ ਜਾਂਦਾ ਮੰਮੀ ਲੈ ਕੇ ਆ ਜਾ ਮਦਰ ਸਾਡੇ ਉਹ ਯਪ ਮੈਂ ਤੇ ਮ ਕਿਸੇ ਟਮ ਹੋਵੇ ਤੇ ਲੈ ਉਹਨਾਂ ਦੇ ਮਦਰ ਕਿਸੇ ਟਾਈਮ ਨਾਲ ਜਾਂਦੇ ਨੇ ਕਿਹੜੀ ਵਧੀਆ ਮੈਨੂੰ ਇਨਾ ਨੀ ਪਤਾ ਹੈਗਾ ਬਾਕੀ ਆਏ ਗ ਫ਼ਲੀਆ ਸਵਾਦ ਬਣਾਈਆਂ ਸੀ ਨਾਲੇ ਆਪਣਾ ਦਹੀਂ ਦੇ ਲੱਸਣ ਸੀ ਪੀਓ ਓਦੇ ਨਾਲੇ
ਹ ਤੇ ਗੱਲ ਆ ਆਹ ਨਹੀਂ ਨਹੀਂ ਨਹੀਂ ਉਹ ਜ਼ਰੂਰੀ ਆ ਹਾਂ ਫੇਿਰ ਵੀ ਗੋਡੇ ਗੋਡੇ ਲੱਕ ਦਰਦ ਰਹਿੰਦਾ ਫਿਰ ਦਵਾਈ ਲਿਆਏ ਸੀ ਡਾਕਟਰ ਨੇ ਮਨਾ ਕਰਤਾ ਦਹੀਂ ਲਸ ਮੈਂ ਗਰਮੀ ਚ ਨ ਖਾਣੇ ਦੇਰ ਸਰਦੀ ਚ ਖਾਣੀ ਫੇਿਰ ਉਸ ਦਿਨ ਹਾਂ ਉਹ ਫਿਰ ਦਵਾਈ ਵੀ ਹੋਵੇ ਨਾ ਜਿਹੜੀ ਬੂਟੀਆਂ ਆਂਲੀ ਗਰਮ ਹੈ ਉਹ ਫੇਿਰ ਦੁੱਧ ਵੀ ਨੀ ਮੈਨੂੰ ਪਤਾ ਨੀ ਕੀ ਹੋ ਗਿਆ ਮੇਰੇ ਕੋਲ ਕੋਲ ਦੁੱਧ ਵੀ ਨੇ ਪੀਣ ਹੁੰਦਾ ਦੁੱਧ ਵੀ ਨਹੀਂ ਪੀ ਸਕਦੀ ਹਾਂ ਪਤਾ ਨੀ ਕੀ ਹੋ ਗਿਆ ਚਾਹ ਜਿੰਨੀ ਮਰਜ਼ੀ ਦੇ ਦੋ ਚਾਹ ਫ਼ਿਰ ਸਾ ਡੇ ਚਾਹ ਜਿੰਨੀ ਮਰਜ਼ੀ ਦੇ ਦੋ ਦੇਸੀ ਚਾਹ ਹੁੰਦੀ ਆੁ ਨਾ ਸਾੇ ਲਿਪਟਨ ਨੀ ਆੁੰਦੀ ਅਗਰ ਲਿਪਟਨ ਹੋਏ ਤੇ ਆਦਾ ਤੇ ਮੈਂ ਬਿਮਾਰ ਹਾਂ ਲਿਪਟਨ ਹਾਂ ਦੇਸੀ ਚਾ
ਨਹੀਂ ਨਹੀਂ ਠੀਕ ਪੱਤਿਆਂ ਦੀਆ ਹਾਂ ਹੁੰਦੀ ਵੈਸ ਤੇਓਹੀ ਅੱਛੀ ਹੁੰਦੀ ਬਾਕੀ ਮੈਂ ਹਿਸਾਬ ਲਾਇਆ ਕਿ ਬਈ ਸਰੀਰ ਦਾ ਥੋੜਾ ਜਿਹਾ ਬਸ ਜਿਹੋ ਜਿਹਾ ਢਾਲ ਲਓ ਉਵੇਂ ਲ ਜਾਂਦਾ ਹੈਗਾ ਥੋੜ੍ਹਾ ਉਮਰ ਦੇ
ਮੈ ਨਾ ਮੈ ਅੱਜ ਦੇ ਥੋੜੇ ਨੇ ਲੱ ਦਰਦ ਗੋਡੇ ਦਰਦ ਮੈਨੂੰ ਵੀ ਪੱਚੀ ਸਾਲ ਹੋ ਗਏ ਨੇ ਜਦੋਂ ਵੀ ਮੈਨੂੰ ਹਾਂ ਛੋਟਾ ਬੇਟਾ ਹੋਇਆ ਉਸ ਤੋਂ ਬਾਅਦ ਬਾਦ ਬਸ ਜਿਉਂ ਦਰਦ ਨਿਕਲੀ ਮੈਨੂੰ ਹਾਂ ਪੱਚੀ ਅ ਸਤਾਈ ਸਾਲ ਹੋ ਗਏ ਨੇ ਮੈਨੂੰ ਲੱਗਦਾ ਪਿਆ ਤੇ ਉਸ ਤੋਂ ਬਾਅਦ ਫਿਰ ਬਸ ਹੋਲੀ ਹਲੀ ਬਸ ਦ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਬੰਦਾ ਉਮਰਾਂ ਦੇ ਹਿਸਾਬ ਨਾਲ ਤੇ ਉਹ ਫੇਿਰ ਮੁਸ਼ਕਿਲ ਹੋ ਜਾਂਦਾ ਹਾਂ ਯ ਬੱਚਾ ਛੋਟਾ ਬਹੁਟਾ
ਅੱਛਾ ਅੱਛਾ ਹਾਂ ਬੱਚਿਆਂ ਨੇ ਤੇ ਕਰਾਉਣੀ ਹੈ ਨਾ ਵੀ ਬੱਚੇ ਛੋਟੇ ਉਹਨਾਂ ਨੂੰ ਤੇ ਪਤਾ ਨੀ ਹੁੰਦਾ ਨਾ ਤੇ ਆਪਣੀ ਮਸਤੀਆਂ ਚ ਲੱਗੇ ਰਹਿੰਦੇ ਨੇ
ਉਹ ਵੀ ਕਿੰਨੀ ਤੋੜ ਭਾਜ ਕੱਲੀ ਕਰ ਲੈ ਗਏ ਹਾਂ ਹੋਰ ਕੀ ਨਾਲ ਅੱਜ ਕੱਲ ਦੇ ਕੁੜੀਆਂ ਵੀ ਥੋੜ੍ਹੇ
ਹਾਂ ਅੱਜ ਕੱਲ ਕੁੜੀਆਂ ਦਾ ਉਹ ਨਹੀਂੀਰਿਹਾ ਸਿਸਟਮ ਬ ਭੈਜੀ ਪਤਾ ਕੀ ਗੱਲ ਤੁਹਾਡੇ ਟੈਮ ਦੀ ਗੱਲ ਹੋਰ ਅੱਜ ਅੱਜ ਕੱਲ੍ਹ ਦੀ ਟੈਮ ਦੀ ਹੋਰ ਅੱਗੇ ਇਸ ਤੋਂ ਜ਼ਿਆਦਾ ਹਾਂ ਅਸੀਂ ਇਸ ਤੋਂ ਜ਼ਿਆਦਾ ਅੱਗੇ ਹੋਰ ਹੋਣਾ ਹੀ ਨਹੀਂੀ ਵੇਖ ਦੇਣਾ
ਜਿਆਦਾ ਦਿੱਤੇ ਖੁਰਾਕ ਅਸੀਂ ਵੀ ਉਹੀ ਖਾਧੀ ਆ ਬਾਕੀ ਕੀ ਅੱਜ ਕੱਲ੍ਹ ਮਿਲਾਵਟ ਜਿਆਦਾ ਹੋ ਗਈ ਬਸ ਇਹ ਪਰ
ਕਰਕੇ ਜਾਂਦਾ ਹੋਰ ਕੋਈ ਉਹ ਨੀ ਹੈਗਾ ਬ ਸਭ ਤੋਂ ਵੱਡੀ ਗੱਲ ਜਿਹੜੀ ਨਾ ਆ ਦੀ ਜਨਰੇਸ਼ਨਿਹੜੀ ਨਾ ਉਹ ਜ਼ਿਆਦਾ ਜਿਹੜੀ ਉਹ ਬਿਲਕੁਲ ਹੀ ਨਹੀਂ ਹੈ ਉਹ ਤੋਂ ਜਿਆਦਾ ਹੋ ਜਾਣੀ ਹੋਰ ਜ਼ਿਆਦਾ ਵੇਖ ਲਣਾ ਸਾਡੀ ਜਨਰੇਸ਼ਨ ਤੱਕ ਤੇ ਚਲੋ ਠੀਕ ਹਾਂ ਅੱਜ ਕੱਲ੍ਹ ਲਈ ਤੇ ਬਸ ਬੜਾ ਮੁਸ਼ਕਿਲ ਹੋ ਬਾਕੀ ਆ ਹਰ ਪੰਦਰਾਂ ਸਾਲ ਬਾਅਦ ਜਨਰੇਸ਼ਨ ਬਦਲਦੀ ਹੈ ਨਵੀਂ ਚੀਜ਼ਾਂ ਆਉਂਦੀਆਂ ਨਵੇਂ ਤੌਰ ਤਰੀਕੇ ਆਉਂਦੇ ਨੇ ਨਵੀਂ ਡਰੈਸਾਂ ਆਉਂਦੀਆਂ ਨਵੀਂ ਚੀਜ਼ਾਂ ਤੁਸੀਂ ਹਰ ਚੀਜ਼ ਹਰ ਚੀਜ਼ ਹਰ ਪੰਦਰਾਂ ਸਾਲ ਬਾਅਦ ਨਵੀਂ ਚੀਜ਼ ਪੈਂਦਾ ਹੁੰਦੀ ਤੁਸੀਂ ਦੇਖੋ ਹਰ ਪੰਦਰਾਂ ਸ ਸਾਲ ਬਾਅਦ ਨਵੀਂ ਜਨਰੇਸ਼ਨ ਨਵਾਂ ਸਭ ਕੁਛ ਕੋਈ ਟੈਕਨੀਕ ਨਵੀਂ ਆ ਜਾਂਦੀ ਹੈ ਕੋਈ ਕਿਸਸੀ ਵੀ ਚੀਜ਼ ਦੇ ਉੱਪਰ ਦੇਖੋ ਡਿਵੈਲਪਮੈਂਟ ਤੇ ਹੁੰਦੀ ਹਰ ਚੀਜ਼ ਦੀ ਹੁਣ ਪਹਿਲੇ ਟੀ ਵੀ ਚੱਲਦੇ ਹੁੰਦੇ ਸਨ ਹੁਣ ਐਲਈ ਡੀਆਂ ਚੱਲਦੀ ਪਈਆਂ ਹੁਣ ਉਸ ਤੋਂ ਬਾਅਦ ਸਕਰੀਨਾਂ ਆਉਣੀਆਂ ਸ਼ੁਰੂ ਹੋ ਗਈਆਂ ਹੋਰ ਜ਼ਿਆਦਾ ਮਤਲਬ ਕਹਿੰਦਾ ਮਤਲਬ ਹਰ ਦਸ ਪੰਦਰਾਂ ਸਾਲਾਂ ਬਾਅਦ ਨਵੀਂ ਚੀਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਨਵੇਂ ਬੱਚਿਆਂ ਦੀ ਸੋਚ ਬਣਨੀ ਸ਼ੁਰੂ ਹੋ ਜਾਂਦੀ ਹੈ ਟੈਕਨੀਕ ਦਾ ਜ਼ਮਾਨਾ ਹੈਗਾ ਅੱਜ ਬ ਗਲ ਹਰ ਬੰਦਾ ਨਵੇਂ ਤਰੀਕੇ ਨਾਲ ਲੋਕ ਜਾਂਦੇ ਦੇ ਸੀ ਦੁਕਾਨਾਂ ਤੇ ਵੀ ਲਿਆ ਫਲਾਣਾ ਲੈਣ ਜਾਣਾ ਅੱਜ ਕੱਲ੍ਹ ਫੋਨ ਤੇ ਔਡਰ ਕਰਦੇ ਨੇ ਉਹ ਸਮਾਨ ਘਰ ਆ ਜਾਂਦਾ ਸੀ ਉਸ ਤੁਸੀਂ ਦੁਕਾਨ ਤੋਂ ਸਮਾਨ ਉਗਾ ਲੈਂਦੇ ਤੇ ਉਹ ਟੈਕਨੀਕ ਟੈਕਨੀਕ ਦਾ ਫਰਕ ਪੈ ਗਿਆ ਨਾ ਕੁਛ ਟਾਈਮ ਦੇ ਹਿਸਾਬ ਨਾਲ ਜਿਵੇਂ ਅੱਜ ਟੈਕਨੀਕ ਥੋੜ੍ਹੀ ਅਲੱ ਹੋ ਗਈ ਹੈ ਉਸ ਅਕੋਡਿੰਗ ਨਾ ਅੱ ਟੀ ਹਾਂ ਅੱਜ ਤੈਕਨੀਕ ਜਿਹੜੀ ਹੈ ਨਵੀਂ ਬਣ ਗਈ ਹੈ ਅੱਜ ਕੱਲ੍ਹ ਬੱਚੇ ਕੰਮ ਕਰਕੇ ਰਾਜੀ ਨਹੀਂ ਅੱਜ ਕੱਲ ਕਹਿੰਦੇ ਨੇ ਫੋਨ ਤੇ ਔਡਰ ਕਰੋ ਤੇ ਰੋਟੀ ਖਾਣੀ ਹੈ ਕੀ ਖਾਣਾ ਘਰ ਬੈਠਿਆ ਖਾਇਆ ਹੀ ਉਹਨਾਂ ਨੂੰ ਰੋਟੀ ਕਾਰ ਆ ਜਾਂਦੀ ਨਾ ਭਾਂਡੇ ਗੰਦੇ ਤੇ ਨਾ ਕੋਈ ਚੀਜ਼ ਗੰਦੀ ਉਹਨਾਂ ਨੇ ਉਹ ਚੀਜ਼ ਖਾਧੀ ਤੇ ਬਾਹਰ ਡਸਟਬਿਨ ਚ ਪਾ ਦਿੱਤੀ ਤੇ ਪੁਰਾਣੀ ਜਨਾਨੀਆਂ ਸਾਡੀ ਮਾਵਾਂ ਸਾਡੇ ਉਹ ਪੁਰਾਣੇ ਵਿਚਾਰੇ ਲੱਗੇ ਅੱਗੇ ਰਹਿੰਦੇ ਸੀ ਅੱਜ ਕੀ ਬਣਾਉਣਾ ਤੇ ਫਲਾਣੀ ਚੀਜ਼ ਬਣਾਉਣੀ ਇਕੱਠੀ ਕਰਕੇ ਲਿਆ ਬਣਾਓ ਫਿਰ ਭਾਂਡਿਆਂ ਹੀ ਪਾ ਖਵਾਓੁ ਨਵੀਂ ਜਨਰੇਸ਼ਨ ਆ ਗਈ ਹੈ ਫੋਨ ਤੇ ਔਡਰ ਕਰਦੇ ਰਹੇ ਫਲਾਣੇ ਦਾ ਸਮਾਨ ਵਧੀਆ ਬਣਦਾ ਉਹ ਉਸਸੀ ਦੁਕਾਨ ਤੋਂ ਸਮਾਨ ਆ ਜਾਂਦਾ ਉਹੀ ਉਹ ਦੁਕਾਨ ਤੇ ਔਡਰ ਤੇ ਔਨਲਾਈਨ ਪੈੇ ਪਾ ਦਿੰਦੇ ਨੇ ਉਹੀ ਉਹ ਚੀਜ਼ ਉਹ ਨਹੀਂ ਨ ਸਮਝੇ ਨੀ ਸਾਡੇ ਦੇਖੋ ਸਾਫ਼ ਸਫ਼ ਸਫਾਈ ਤਾਂ ਨਹੀਂ ਹੁੰਦੀ ਪਰ ਜ ਅੱਜ ਦੀ ਜਨਰੇਸ਼ਨ ਕਹਿੰਦੀ ਹੈ ਵੀ ਯੂ ਜਲਦੀ ਖਾਓ ਟਾਈਮ ਨਹੀਂ ਹੈਗਾ ਸਾਡੇ ਕੋਲ ਬਸ ਸਾਰਾ ਦਿਨ ਖਾਲੀ ਘੁੰਮਦੀ ਰਹਿਣਗੀਆਂ ਬੈਠੇ ਰਹਿਣਗੀਆਂ ਟਾਈਮ ਨਹੀਂ ਹੈਗਾ ਵੀ ਜੋ ਖਾਣਾ ਐਟ ਏ ਟਾਈਮ ਉਹਨੇ ਦੋ ਵਜੇ ਯਾਦ ਆਇਆ ਦੋ ਵਜੇ ਔਡਰ ਆਇਆ ਖਾ ਕੇ ਤੇ ਬਾਹਰ ਡਸਟਬਿਨ ਸੁੱਟ ਤਾਂ ਬਸ ਇਹ ਟਾਈਮ ਆ ਗਿਆ ਪਹਿਲੇ ਜਨਾਨੀਆਂ ਹੁੰਦਾ ਸੀ ਬਾਰਾਂ ਸਾਢੇ ਬਾਰਾਂ ਇੱਕ ਵਜੇ ਉਹਨਾਂ ਨੇ ਕਹਿਣੀ ਪਹਿਲੇ ਸਵੇਰ ਦਾ ਨਾਸ਼ਤਾ ਅੱਠ ਵਜੇ ਹਾਂ ਫਿਰ ਖਾਣੀ ਬਣਾਉਣੀ ਫਿਰ ਉਹਨਾ ਨੂੰ ਪਤਾ ਵੀ ਫਲਾਣੀ ਚੀਜ਼ ਬਣਾਉਣੀ ਹੈ
ਪੈਲੇ ਨਾ ਜਿਹੜਾ ਮੱਝਾਂ ਗਾਈਆਂ ਤੇ ਦੁੱਧ ਸ਼ੁੱਧੋ
ਹਾਂ ਬਸ ਬਸ ਅੱਜ ਕੱਲ ਦੇ ਬਸ ਉਹੀ ਜਲਦੀ ਕਰਨਾ ਕੰਮ ਚਲੋ
ਪੈਕਟ ਚ ਕੋਈ ਨੀ ਉਹ ਫਿਰ ਅ ਤੇ ਉਹ ਜਾਣਾ ਕਿੱਧਰੇ ਫੇਰ ਐਸ
ਹਾਂ ਦੇਖਾਂ ਫਿਰ ਮੈਂ ਕਰਨਾ ਤੁਹਾਨੂੰ ਫਿਰ ਦੁਬਾਰਾ ਕੋਈ ਗੱਲ ਨਹੀਂ ਠੀਕ ਹੈ ਜੀ ਓਕੇ ਜੀ ਓਕੇ ਠੀਕ